ਹਾਂ
ਹਾਂਜੀ-ਹਾਂਜੀ, ਵਧੀਆ ਤੁਸੀਂ ਸੁਣਾਓ?
ਬਸ ਠੀਕ ਹੈ।
ਬਸ-ਬੱਸ ਹੁਣ ਸੋਣ ਦੀ ਤਿਆਰੀ 'ਚ ਹੀ ਹਾਂ ਬਸ।
ਅੱਛਾ ਜੀ ਠੀਕ ਹੈ।
ਹਾਂਜੀ।
ਮੌਸਮ ਅੱਜ ਬਹੁਤ ਗੰਦਾ ਹੋਇਆ ਦਾ, ਗਰਮੀ ਇੰਨੀ ਹੋਈ ਦੀ।
ਹਾਂਜੀ-ਹਾਂਜੀ, ਬਹੁਤ ਜ਼ਿਆਦਾ ਹੁਮਸ ਬਹੁਤ ਹੈ।
ਹਾਂਜੀ। ਹੋਰ ਤੁਸੀਂ ਕਿ ਛੱਤ ਤੇ ਸੌਦੇ ਹੋ ਜਾਂ ਏਸੀ ਵਗੈਰਾ ਲੱਗਾ ਹੋਇਆ?
ਨਹੀਂ, ਸਾਡੇ ਏਸੀ ਲੱਗਾ ਹੋਇਆ ਛੱਤ ਤਾਂ ਬਹੁਤ ਉਹ ਗਰਮੀ ਹੁੰਦੀ ਹੈ ਤਾਂ ਕਰਕੇ ਫਿਰ ਨਾ ਏ ਸੀ ਨੀਚੇ ਸੌਂਦੇ ਹਾਂ।
ਠੀਕ ਹੈ, ਅੱਜ-ਕੱਲ੍ਹ ਏਸੀ ਤੋਂ ਬਗੈਰ ਗੁਜ਼ਾਰਾ ਵੀ ਨਹੀਂ ਹੈਨਾ।
ਹਾਂਜੀ-ਹਾਂਜੀ।
ਹਾਂਜੀ।
ਹੁਣ ਬਸ ਮੌਸਮ ਮਾੜਾ-ਮੋਟਾ ਠੀਕ ਹੋ ਜਾਵੇ ਫਿਰ ਤਿਉਹਾਰ ਆ ਜਾਣੇ ਆ।
ਹਾਂਜੀ। ਹਾਂ, ਤੁਹਾਡੇ ਅਹ ਉੱਧਰ ਕਿਹੜਾ ਤਿਉਹਾਰ ਮਨਾਇਆ ਜਾਂਦਾ ਜ਼ਿਆਦਾ?
ਸਾਡੇ ਸਾਰੇ ਤਿਉਹਾਰ ਮਨਾਏ ਜਾਂਦੇ ਆ ਆਪਣੇ-ਆਪਣੇ ਰਿਚੁਅਲਸ ਨਾਲ।
ਅੱਛਾ, ਨਹੀਂ ਸੋਡਲ ਤਾਂ ਵੀ ਤੁਹਾਡੇ ਮਨਾਉਂਦੇ ਨੇ।
ਹਾਂਜੀ, ਉਹ ਤਾਂ ਮੇਲਾ ਹੁੰਦਾ ਹੈਨਾ ਜੀ।
ਅੱਛਾ, ਠੀਕ ਹੈ ਸਾਡੇ ਉਹ ਸਾਡੇ ਇੱਥੇ ਨਾ ਸੋਡਲ ਦਾ ਮੇਲਾ ਹੁੰਦਾ ਬਹੁਤ ਵਧੀਆ। ਹਾਂਜੀ, ਇੰਨਾ ਰਸ਼ ਹੁੰਦਾ ਹੈ ਬਹੁਤ ਜ਼ਿਆਦਾ।
ਅੱਛਾ, ਤੁਹਾਡੇ ਵੀ ਇਥੇ ਸੋਡਲ ਸੋਝ ਹੁੰਦਾ।
ਹਾਂਜੀ। ਠੀਕ ਹੈਂ। ਹਾਂ, ਹੋਰ
ਬਸ ਜੀ ਵਧੀਆ, ਤੁਸੀਂ ਸੁਣਾਓ?
ਬਸ ਠੀਕ ਹੈ।
ਸਾਡੇ ਇਥੇ- ਇੱਥੇ ਦੀਵਾਲੀ ਵਗੈਰਾ ਵੀ ਬਹੁਤ ਚੰਗੀ ਤਰ੍ਹਾਂ ਮਨਾਈ ਜਾਂਦੀ ਹੈ। ਬਹੁਤ ਸਜਾਵਟ-ਸੁਜੁਵਟ ਕੀਤੀ ਜਾਂਦੀ ਹੈ ਹੋਲੀ ਤੇ ਵੀ ਹੁੰਦਾ ਹੈ ਕਾਫੀ
ਹਾਂਜੀ, ਸਾਡੇ ਵੀ ਇੱਥੇ ਦੀਵਾਲੀ ਦਾ ਬਹੁਤ ਅਰੇਂਜਮੈਂਟ ਅੱਛੀ ਤਰ੍ਹਾਂ ਕੀਤਾ ਜਾਂਦਾ ਹੈ। ਬਹੁਤ ਜ਼ਿਆਦਾ। ਅਸੀਂ ਵੀ ਘਰ ਅ ਲਾਈਟਾਂ ਵਗੈਰਾ ਲਗਾ ਦੀਦਿਆ ਵਾ। ਤੇ ਹੋਰ ਅ ਗੈਸਟ ਵਗੈਰਾ ਆਉਂਦੀ ਹੈ ਸਾਡੇ ਘਰ ਚੱਗੀ ਤਰਹ ਗਿਫਟ ਗਿਫਟ ਦੇਨ ਤਿਉਹਾਰ ਅਹ ਕਰਦਾ ਇੰਜੋਏਮੈਂਟ ਕਰਨ ਨਾਲੇ ਖੁਸ਼ੀਆਂ ਇੱਕ ਦੂਜੇ ਨੂੰ
ਹਾਂਜੀ-ਹਾਂਜੀ, ਇਹੀ ਕਿ ਹੁੰਦਾ ਬਸ ਥੋੜਾ ਸਮਝਾਣਾ ਕਿ ਇਹ ਮੌਕੇ ਹੁੰਦੇ ਆ ਬੰਦਾ ਆਪਣਿਆਂ ਨਾਲ ਮਿਲੇ-ਮਿਲ ਜਾਵੇ। ਤੇ ਸਾਡੇ ਇਥੇ-ਇੱਥੇ ਜਨਮ ਅਸ਼ਟਮੀ ਬਹੁਤ ਵਧੀਆ ਧਰ੍ਹਾਂ ਮਨਾਈ ਜਾਂਦੀ ਹੈ।
ਹਾਂਜੀ-ਹਾਂ। ਬਸ ਹੁਣ, ਬਸ ਰੱਖੜੀ ਤੋਂ ਬਾਅਦ ਤਿਉਹਾਰ ਸ਼ੁਰੂ ਹੋ ਜਾਣੇ ਹਾ। ਬਸ ਫੇਿਰ ਖਰਚਾ-ਖਰਚਾ ਹੀ ਹੈ, ਪਿਛਲੀ ਵਾਰੀ ਤੇ ਇੱਕੋ ਅਕਤੂਬਰ ਤੇ ਮਹੀਨੇ ਸਾਰੇ ਤਿਉਹਾਰ ਆ ਗਏ ਇੰਨੀ ਮੁਸ਼ਕਿਲ ਹੋਈ। ਸਾਰਾ ਸਾਰਾ ਘਰ ਦਾ ਨਾ ਮਤਲਬ ਉਹ ਹਿਸਾਬ ਕਿਤਾਬ ਹੋ ਜਾਂਦਾ ਹੈ, ਵਿਗੜ ਜਾਂਦਾ ਹੈ। ਖਰਚਾ ਇੰਨਾ ਆ ਜਾਂਦਾ ਇੱਧਰ ਵੀ ਦੇ, ਉੱਧਰ ਵੀ ਦੇ ਆਹ ਵੀ ਕਰ, ਉਹ ਵੀ ਕਰ ਬਹੁਤ ਜ਼ਿਆਦਾ, ਹਾਂਜੀ।
ਠੀਕ ਏ ਤੇ ਤੁਹਾਡੀ ਜਨਮ ਅੱਠਮੀ ਤੇ ਲੱਗਦੀ ਹੈ ਉਹ, ਕਿ ਕਹਿੰਦੇ ਸਟੇਜਿਸ ਵਗੈਰਾ ਲੱਗਦੀ ਹੈ ਇੱਥੇ ਸਾਡੇ ਮੰਦਰ ਵਿੱਚ ਸਟੇਜਿਸ ਵਗੈਰਾ ਐਗਜਿਸ਼ਨ ਬਣਾਉਦੀ ਹੈ।
ਹਾਂਜੀ-ਹਾਂਜੀ, ਸਾਡੇ ਵੀ ਅ ਲੱਗਦੇ ਏ ਪਰ, ਅਸੀਂ ਨਾ, ਘੱਟ ਹੀ ਦੇਖਣ ਜਾਈਦਾ ਹੈ। ਰਸ਼ ਹੁੰਦਾ ਏ, ਭੀੜ -ਭੜਖਾ ਭੀੜ- ਭੜੱਕਾ ਬਹੁਤ ਹੁੰਦਾ ਏ। ਫੇਰ ਉਹ ਇਹ ਹਨਾ ਬੱਚੇ ਲਾਈਕ ਨੀ ਕਰਦੇ। ਘਰ ਹੀ ਇੰਜੋਏਮੈਂਟ ਕਰ ਲੈਂਦੇ ਹਾਂ। ਖਾ-ਪੀ ਲੈਂਦੇ ਹਾਂ, ਜੋ ਬੱਚਿਆਂ ਨੇ ਕਹਨਾ ਖਾਣਾ- ਪੀਣਾ ਘਰ ਹੀ ਲੈ ਕੇ ਆ ਕੇ ਖਾ ਲੈਂਦੇ ਨੇ
ਹਾਂਜੀ, ਪਰ ਨਾ ਬੱਚਿਆਂ ਨੂੰ ਇਹ ਚੀਜ਼ਾਂ ਦਿਖਾਣੀਆਂ ਚਾਹੀਦੀਆਂ ਸਾਡੀ ਸੰਸ -ਕ੍ਰਿਤੀ ਨਾਲ ਜੁੜੇ ਹੋਣ ਨਾ, ਫੇਰੇ ਦਿਖਾਣੀਆਂ ਚਾਹੀਦੀਆਂ ਇਹ ਚੀਜ਼ਾਂ
ਪਰ ਨਹੀਂ-ਨਹੀਂ ਛੋਟੇ ਹੁੰਦੇ ਤੇ ਜਾਂਦੇ ਰਹੇ ਆ, ਸਾਰਾ ਉਹਨਾਂ ਨੂੰ ਪਤਾ ਹੈ, ਛੋਟੇ ਹੁੰਦੇ ਤੇ ਦੇਖਦੇ ਰਹੇ ਹਾਂ, ਜਾਂਦੇ ਰਹੇ ਹਾਂ। ਪਰ ਹੁਣ ਜੋ ਬੱਚੇ ਵੱਡੇ ਹੋ ਗਏ ਨੇ ਹੁਣ ਬਸ ਉਹ ਆਪ -ਪਸ ਚ -ਚ- ਚ ਬਸ ਕਹਿੰਦੇ ਨੇ ਉਹ ਮੰਮੀ ਰਾਸ਼ ਚ ਨਹੀਂ ਜਾਣਾ ਭੀੜ -ਭੜੱਕਾ ਬਹੁਤ ਹੁੰਦਾ ਏ, ਏਦਾਂ ਹੀ ਦੁਸਹਿਰਾ ਏ ਦੁਸਹਿਰੇ ਤੇ ਵੀ ਨਾ, ਬਸ ਦੁਸਹਿਰਾ ਛੋਟੇ ਹੁੰਦੇ ਤੇ ਦੇਖਣ ਜਾਈਦਾ ਸੀ ਬਹੁਤ ਜ਼ਿਆਦਾ ਤੇ ਹਾਂ ਹੁਣ ਜੁ -ਜੁ ਮਤਲਬ ਪੋਲਊਸ਼ਨ ਹੈ, ਪਬਲਿਕ ਬਹੁਤ ਜ਼ਿਆਦਾ ਹੋ ਗਈ ਨਾ ਉਹਦੇ ਨਾਲ -ਉਹਦੇ ਨਾਲ ਰਸ਼ ਬਹੁਤ ਹੁੰਦਾ ਹੈ। ਇੱਕ ਮਤਲਬ ਘਬਰਾਹਟ ਚ ਪੈਣ ਲੱਗ ਜਾਂਦੀ ਰਸ਼ ਦੇਖ ਨਾ, ਘਬਰਾਹਟ ਪੈਣ ਲੱਗ ਜਾਂਦੀ ਏ ਕਿ ਮਤਲਬ ਇਹ ਦਿਲ ਕਰਦਾ ਹੀ ਨਹੀਂ ਹੈਗਾ ਹੁਣ ਬਾਹਰ ਨਿਕਲਣ ਨੂੰ
ਹਾਂਜੀ, ਇਹ ਤੇ ਹੈ। ਥੋੜ੍ਹਾ ਬੰਦਾ ਘਰ ਤੇ ਘਰ ਨਾ ਸਟੋਰੀ-ਸਟੋਰੀ ਸੁਣਾ ਕੇ ਫੇਰ ਆਪਣੇ ਜਿਹੜੇ ਕੀ ਕਹਿੰਦੇ ਭਗਵਾਨਾਂ ਦੀ ਸਟੋਰੀ ਸੁਣਾਤੀ ਕਦੇ ਕੁਝ ਕਰਕੇ ਬ ਅ ਬੱਚਿਆਂ ਨੂੰ ਅਵੇਅਰਨੈਸ ਹੋਵੇ ਤਾਕੀ ਹਨਾ ਦੇਖੋ ਕਿ ਜਿੱਦਾਂ ਚ ਗਿਆ ਵਗੈਰਾ ਦਿਖਉਂਦੇ ਨਾ ਜਨਮਸ਼ਟਮੀ 'ਤੇ ਉਹਦੇ ਨਾਲ ਨਾ ਵਿਚੋਂ -ਵਿਚ ਅ ਬੱਚਿਆਂ ਨੂੰ ਕਲੀਅਰੈਂਸ ਹੋ ਜਾਂਦੀ ਸੀ ਕਿ ਸਟੋਰੀ ਸੀ ਹਨਾ ਤੇ ਤਾਂ ਕਰਕੇ ਫਿਰ ਅਹ ਥੋੜਾ ਬੱਚਿਆਂ ਨੂੰ ਘਰ ਹੀ ਸਮਝਾਉਂਦੇ ਰਹਿਣਾ ਕਿ ਹਾਂ ਵੀ ਕੀ ਕੀ ਕ੍ਰਿਸ਼ਨ ਜੀ ਦੀ ਹਿਸਟਰੀ ਹੈ ਕਿ ਕਿੱਦਾਂ, ਹਨਾ।
ਨਹੀਂ -ਨਹੀਂ ਉਹ ਤੇ ਅ ਜਿੱਦਾਂ ਹਣ ਰਾਮਾਇਣ ਦੇਖਦੇ ਸੀ। ਤੇ ਇੱਦਾਂ ਮਤਲਬ ਜੋ ਵੀ ਮ -ਮ -ਮ ਟੈਲੀਵਿਜ਼ਨ 'ਚ ਆਉਂਦਾ ਸੀ। ਉਹ ਤੇ ਵੀ ਸਾਰਿਆਂ ਬੱਚਿਆਂ ਨੂੰ ਪਤਾ ਹੈ ਅਸੀਂ ਵੀ ਦੱਸਦੇ ਰਹੀ ਦਾ ਹੈ ਕਿ ਕੀ -ਕੀ -ਡਾ ਹੁੰਦਾ ਹੈ ਰਾਮਾਇਣ 'ਚ ਆਹ ਹੁੰਦਾ ਹੈ। ਮਹਾਭਾਰਤ 'ਚ ਆਹ ਹੁੰਦਾ ਹੈ। ਏਦਾਂ ਸਾਰਾ ਦੱਸਦੇ ਰਹੀਦਾ ਹੈ। ਪਰ ਤੇ ਪਰ ਨਾ ਮਤਲਬ ਬੱਚੇ ਵੀ ਨਾ ਅੱਜ- ਕੱਲ੍ਹ ਨਾ ਬਾਹਰ ਜਾ ਕੇ ਨੀ ਖੁਸ਼ ਹੈਗੇ। ਬਸ ਘਰ ਹੀ ਅਹ ਕਹਿਣਗੇ ਕਿ ਘਰ ਬੈਠ ਕੇ ਇੰਜੋਏ -ਮੈਂਟ ਕਰੀਏ।
ਹਾਂਜੀ ਤੇ ਬਸ ਜੀ ਬਸ, ਹੋਰ ਤੁਸੀਂ ਸੁਣਾਓ?
ਬਸ
ਤੁਹਾਡੇ ਹੋਰ ਐਕਸਟਰਾ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ। ਸਾ ਤੁਹਾਨੂੰ ਤੁਹਾਡਾ ਤੁਹਾਨੂੰ ਪਸੰਦ ਪਸੰਦੀਦਾਰ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਕਿਹੜਾ ਤਿਉਹਾਰ ਹੈਗਾ।
ਉਹ ਤੇ ਇਹ ਕਰਵਾਚੌਥ ਵੀ ਹੈ, ਦੀਵਾਲੀ ਵੀ ਹੈ। ਮਤਲਬ ਇਹਦੇ ਵਿੱਚ ਤੇ ਨਾ ਮਤਲਬ ਅ ਲੇਡੀਜ਼ ਦਾ ਅਲੱਗ ਈ ਮਤ ਤੇ ਰੁਕ ਹੁੰਦਾ ਨਾ।
ਜੀ ਹਾਂਜੀ,
ਨਵੀਂ ਵਿਅੋਹਲੀ ਤੇ ਕਰਵਾ ਚੌਥ ਨੂੰ ਵੀ ਬੋਤ ਮਤਲ ਅ ਤਿਆਰੀਆਂ ਕੀਤੀਆਂ ਜਾਂਦੀਆਂ ਨੇ, ਆਹ ਵੀ ਲਿਆ ਉਹ ਵੀ ਲਿਆ। ਤੇ ਦਵਾਲੀ ਤੇ ਵੀ ਬਸ ਸ਼ੋਪਿੰਗ ਲਈ ਜਾਇਆ ਜਾਂਦਾ ਆ। ਸ਼ੋਪਿੰਗ ਆਹ ਵੀ ਕਰ ਲੋ, ਉਹ ਵੀ ਕਰ ਲੋ।
ਹੂੰ-ਹੂੰ, ਸਾਰੀਆਂ ਜਨਾਨੀਆਂ ਨੂੰ ਬਸ ਸ਼ੋਪਿੰਗ ਨਾਲ ਹੀ ਤੇ ਮਤਲਬ ਹੁੰਦਾ। ਬੰਦਾ ਹੁੰਦਾ ਹੈ, ਕਿ ਹੋਰ ਸੂਟ ਵਗੈਰਾ ਨਵੇਂ ਲੈਣੇ ਐ, ਸ਼ੋਪਿੰਗ ਕਰਨੀ, ਕੁਛ ਕਰੋਕਰੀ ਵਗੈਰਾ ਦਾ ਸਮਾਨ ਹੋ ਗਿਆ। ਇਹ ਚੀਜ਼ਾਂ ਹੀ ਬਸ ਕਹਿੰਦੇ ਆ, ਕਿ ਚਲੋ ਸਜਾਵਟ ਸੁਜਾਵਟ ਹੋਵੇ।
ਹਾਂ, ਹਾਂਜੀ- ਹਾਂਜੀ ਬਸ ਹੋਰ ਕੀ ਏ, ਹੁਣ
ਮੇਰਾ ਤੇ ਫੈਸ ਇਹ ਵਾਲਾ ਹੈਗਾ ਫੇਵਰੇਟ ਆਪਣਾ। ਅਹ ਦੀਵਾਲੀ ਹੋ ਗਿਆ, ਲੋਹੜੀ ਹੋ ਗਿਆ ਹਨਾ, ਮੈਨੂੰ ਲੋਹੜੀ ਤਾਂ ਚੰਗੀ ਲੱਗਦੀ ਏ, ਸਰਦੀਆਂ ਚ ਨਾ ਆਂਦੀ ਤੇ। ਆਪਾਂ ਹੋਰ ਕੀਦੇ ਪੋਪਕੋਨ ਖਾਣ ਦੀਆਂ ਕਾਫੀ ਚੀਜ਼ਾਂ ਦੀ ਨਾ ਇੱਦਾਂ ਦੀ ਹੁੰਦੇ ਆ, ਤੇ ਮੈਨੂੰ ਲੋਹੜੀ ਤੇ ਜਿਹੜਾ ਰਿਓ ਰਿਓੜੀ ਆਪਾਂ ਮਿਠਾਈ ਖਾਂਨੇ ਹਾਂ। ਮੈਨੂੰ ਉਹ ਬਹੁਤ ਸਵਾਦ ਲੱਗਦੀ ਐ, ਤਿਲਾਂ ਦੀ ਬਣੀ ਹੁੰਦੀ ਐ ਜਿਹੜੀ ਹੈ ਨਾ।
ਤਿਲਾਂ ਦੀ ਬਣੀ ਐ, ਹਾਂਜੀ ਅਹ ਉਹ ਜਦੋਂ ਹਾਂਜੀ ਮੈਨੂੰ ਆਪ ਉਦੋਂ ਨਾ, ਜਿਹੜਾ ਸਰਦੀਆਂ ਵਿੱਚ ਭੁੱਗਾ ਖਾਂਦੇ ਆ ਨਾ ਤੇ ਉਹ ਮੈਨੂੰ ਬਹੁਤ ਸਵਾਦ ਲੱਗਦਾ, ਉਹ ਤਿਲਾਂ ਦਾ ਬਣਾਇਆ ਜਾਂਦਾ ਨਾ ਮੋਗਾ ਮੈਨੂੰ ਬੋਤ- ਬੋਤ ਸਵਾਦ
ਉਹ ਤੀ ਸ਼ਾਇਦ, ਜਿੱਦਾਂ ਗਣੇਸ਼ ਜੀ ਦੇ ਵਰਤ ਦੇ ਖਾਂ ਖਾਂਦੇ ਹਨਾ।
ਗਣੇਸ਼ ਜੀ ਤੇ ਵੀ ਖਾਂਨੇ ਆਂ, ਪਰ ਉਹ ਤੇ ਭੋਗ ਲੱਗਦਾ, ਤੇ ਪਰ ਹਨਾ ਇੱਥੇ ਤੇ ਅਹ ਇਹਦੇ ਵਿੱਚ ਵੀ, ਲੋਹੜੀ ਚ ਵੀ ਇਹ ਵਾ ਭੁੱਗਾ, ਭੁੱਗੇੇ ਦੀ ਬਰਫ਼ੀ ਬਣਾਈ ਜਾਂਦੀ ਐ, ਪੇੜੇ ਬਣਾਏ ਜਾਂਦੇ ਨੇ। ਇਹਦੇ ਨਾਲ ਹਾਂਜੀ, ਤਿੰਗ
ਤੇਰੇ ਨਾਲ
ਚਿੱਟੇ ਤਿਲਾਂ ਦਾ ਬਹੁਤ ਸਵਾਦ ਹੁੰਦਾ ਐ, ਕਈ ਗੁੜ ਚ ਬਣਾਂਦੇ ਨੇ, ਕਈ ਖੰਡ ਚ ਬਣਾਂਦੇ ਨੇ, ਵੈਸੇ ਵੀ ਬਾਜ਼ਾਰ ਚ ਬਹੁਤ ਵਧੀਆ ਮਿਲਦੇ ਨੇ। ਪਰ ਮੈਨੂੰ ਬਹੁਤ ਸਵਾਦ ਲੱਗਦੇ ਨੇ, ਹਾਂ ਸਰਦੀ ਵੇਲੇ
ਟੇਸਟੀ ਲੱਗਦਾ, ਕਿਉਂਕਿ ਇੱਕ ਤੇ ਹੈਲਦੀ ਵੀ ਹੁੰਦਾ ਗੁੜ ਵਾਲਾ, ਤੇ ਤੇ ਕਦੇ ਚੀਨੀ ਵੀ ਨੀ ਮਿਲਾਈ ਹੁੰਦੀ ਨਾਲੇ ਵਿੱਚ ਹਨਾ। ਤੇ ਅੱਜ- ਕੱਲ੍ਹ ਤੇ ਵੈਸੇ ਵੀ ਕਹਿੰਦੇ ਚੀਨੀ ਘੱਟ ਖਾਓ, ਚੀਨੀ ਘੱਟ ਖਾਣੀ ਚਾਹੀਦੀ ਐ।
ਹਾਂਜੀ। ਚੀਨੀ ਨਾ ਕੇ, ਚੀਨੀ ਖਾ ਕੇ ਕੀ ਕਰਨਾ, ਇਨਾਂ ਤੇ ਵਿੱਚ ਪਤਾ ਨੀ ਅੱਜ- ਕੱਲ੍ਹ ਕਿੱਦਾਂ- ਕਿੱਦਾਂ ਦੀਆਂ ਚੀਜ਼ਾਂ ਮਿਲਾਵਟੀ ਆਂਦੀਆਂ ਨੇ। ਮੈਂ ਉਦਨ ਚੀਨੀ ਲੈ ਕੇ ਆਈ ਤੇ ਉਹਨੇ ਸਰਫਰ ਚੀਨੀ ਦੇ ਦਿੱਤੀ, ਖੰਡ ਦੇ ਦਿੱਤੀ ਉਹਨੂੰ। ਐਂ ਮੈਂ ਘਰ ਆ ਕੇ ਚਾਹ ਬਣਾਈ, ਤੇ ਮਿੱਠਾ ਹੈਗੀ ਹੀ ਨਹੀਂ ਸੀ, ਮੈਂ ਫੇਰ ਨਾ ਹਾਂ ਮੈਂ ਫੇਰ ਨਾ, ਫੇਰ ਮੈਂ ਉਹ ਹਾਂਜੀ। ਜੀ ਫੇਰ ਮੈਂ ਮਾਰਕੀਟ ਗਈ, ਫੇਰ ਮੈਂ ਉਹਨੂੰ ਚੇਂਜ ਕਰਾ ਕੇ ਆਈ। ਮੈਂ ਕਿਹਾ ਆਹ ਤੁਸੀਂ ਨਾ ਤੁਸੀਂ ਗਲਤ ਮੈਨੂੰ ਸਰਫਲ ਖੰਡ ਦੇਤੀ ਏ! ਮੈਂ ਸਰਫ਼ਰ ਖੰਡ ਨੀ ਲੈਣੀ, ਮੈਨੂੰ ਦੂਸਰੀ ਬਰੀਕ ਖੰਡ ਚਾਹੀਦੀ ਏ। ਜਿੰਨੇ ਦਾ ਮਿੱਠਾ ਹੋਵੇ। ਇਹ ਤੇ ਦੋ ਚਮਚੇ ਪਾਓ ਇੱਕ ਕੱਪ ਚ ਤਾਂ ਵੀ ਨੀ ਲੱਗਦੀ। ਮੈਂ ਤੇ ਨੀ ਮਤਲਬ ਇਦ ਆ ਲੈ ਸਕਦੀ, ਤੁਸੀਂ ਮੈਨੂੰ ਦੂਸਰੀ ਦੋ। ਚਾਹੇ ਮਹਿੰਗੀ ਹੈ। ਪਰ, ਹਾਂਜੀ। ਤੇ। ਮੈਨੂੰ ਵਧੀਆ ਉਹੀ ਲੱਗਦੀ ਹੈ।
ਸਹੀ, ਸਹੀ ਹੈ।
ਘੱਟ ਪੈਂਦੀ ਹੈ। ਉਹ ਤੌ ਮਿਠਾਸ ਹੁੰਦੀ ਹੈ ਅੱਛੀ ਹੁੰਦੀ ਹੈ। ਵਧੀਆ ਹੁੰਦੀ, ਹਾਂ।
ਹੋਰ?
ਬਸ, ਹੋਰ ਕੀ ਕਰਨਾ। ਬਸ, ਚਾਹ- ਪਾਣੀ ਪੀ ਲੋੋ ਰੋਟੀ ਖਾਲੋ ਬਸ। ਹਾਂ, ਠੀਕ ਹੈ।